ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ।
ਵਧੀਆ ਜੀ, ਤੁਸੀਂ ਦੱਸੋ। ਬਸ ਵਿਹਲੇ, ਤੁਸੀਂ ਦੱਸੋ, ਕੀ ਕਰਦੇ ਪਏ ਹੋ।
ਬ' ਕੁਛ ਨੀ ਜੋਬ ਤੇ ਬੈਠਾ ਸੀ ਆਪਣਾ, ਜਿੰਮ ਚ' ਸੀਗਾ
ਠੀਕ ਹੈ ਜੀ, ਹੋਰ ਦੱਸੋ, ਗੇਮਾਂ ਵਗੈਰਾ ਖੇਡਦੇੋ ਤੁਸੀਂ
ਜਿੰਮ ਚੱਲ ਰਹੀ ਮੈਂ ਜਿੰਮ ਕਰਦੇ ਪਏ ਹਾਂ ਦੇਖਦਿਆ, ਹੋਰ ਤੁਸੀਂ ਦੱਸੋ, ਤੁਹਾਡੀ ਫਿਟਨੈਸ ਠੀਕ ਹੈ।
ਹਾਂਜੀ-ਹਾਂਜੀ ਸਭ ਵਧੀਆ ਨੇ, ਤੁਸੀਂ ਦੱਸੋ
ਬਸ ਵਧੀਆ
ਦੇਖੋ, ਹਾਂਜੀ-ਹਾਂਜੀ ਸਭ ਵਧੀਆ ਨੇ, ਹੋਰ ਦੱਸੋ, ਵੈਸੇ ਤਾਂ ਦੇਖੋ ਹੋ ਗਿਆ, ਹਾਂਜੀ
ਕੀ ਕਹਿ ਰਹੇ ਹੋ
ਬੋਲੋ, ਕੀ ਬੋਲ ਰਹੇ ਹੋ ਤੁਸੀਂ
ਤੁਸੀਂ-ਤੁਸੀਂ ਬੋਲ ਰਹੇ ਸੀ ਕੁਛ, ਬੋਲੋ
ਨਹੀਂ, ਮੈਂ ਤਾਂ ਐਵੇਂ ਪੁੱਛ ਰਹੀ ਹਾਂ ਤੁਹਾਨੂੰ, ਕਿ ਤੁਸੀਂ ਗੇ ਕੋਈ ਵੀ ਖੇ ਗੇਮ ਖੇਡਦੇ ਹੋ
ਹਾਂ ਗੇਮ ਮੇਰੀ ਬੋਡੀ ਬਿਲਡਿੰਗ ਬੋਡੀ-ਬੋਡੀ ਬਿਲਡਿੰਗ ਦੀ ਗੇਮ ਹੈ ਨਾ ਮੇਰੀ ਇਹਹੀ ਖੇਡਦਾ ਬੋਡੀ ਬਿਲਡਿੰਗ ਕਰਦਾ ਵਾਂ
ਠੀਕ ਹੈ ਜੀ, ਉਹਦੇ ਦੱਸ ਸਕਦੇ ਹੋ ਵੈਸੇ ਫਾਇਦੇ
ਕਿਹਾ ਕਹਿ ਰਹੇ ਹੋ
ਮੈਂ ਕਿਹਾ, ਤੁਸੀਂ ਇਹਦੇ ਫਾਇਦੇ ਦੱਸ ਸਕਦੇ ਹੋ, ਫਾਇਦੇ
ਫਾਇਦੇ ਉਹਦੇ ਇਹ ਹੈਗੇ ਨੇ ਕਿ ਇੱਕ ਤਾਂ ਸਾਡਾ, ਇੱਕ ਤਾਂ ਸਾਡਾ ਫਿੱਟ ਰਹੇਗਾ ਸਰੀਰ
ਹਾਂਜੀ
ਠੀਕ ਹੈ ਜੀ, ਦੂਜਾ ਸਾਡਾ ਕਦੀ ਫੈਟ ਨਹੀਂ ਵਧੇਗਾ, ਫਿਟਨੈਸ ਪੂਰੀ ਤਿਆਰ ਰਹੇਗੀ ਬੰਦਾ ਚੁਸਤ ਫੁਸਤ ਰਹਿੰਦਾ, ਇਕਦਮ ਅੱਛਾ ਖਾਵਾਂਗੇ, ਅੱਛਾ ਸਾਡਾ ਲੀਵਰ
ਹਾਂਜੀ-ਹਾਂਜੀ, ਇਹ ਤਾਂ ਹੈ।
ਇਹ ਤੇ ਹੈ, ਹੁਣ ਜੇ ਗੰਦ ਖਾਵਾਂਗੇ ਅਸੀਂ ਫਿਰ ਗੰਦ ਖਾ ਕੇ ਆਪਣੇ ਸਰੀਰ ਦਾ ਨਾਸ ਵਜਦਾ ਹੈਗਾ
ਤੁਸੀਂ, ਵੈਸੇ ਬਾਹਰ ਦੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹੋ, ਕੇ ਘਰ ਦੀਆਂ
ਨਾ, ਮੈਂ ਤਾਂ ਘਰ ਖੁਦ ਬਣਾਉਂਦਾ ਵਾ, ਆਪਣਾ ਬੋਆਇਲ ਕਰਕੇ
ਠੀਕ ਹੈ ਜੀ ਮੰਮਾ, ਮੰਮਾ ਨੀ ਬਣਾ ਕੇ ਦਿੰਦੇ ਗੇ
ਨਾ
ਇਹ ਠੀਕ ਹੈ, ਚਲੋ ਵਧੀਆ ਹੈਗਾ ਦੇਖ ਘਰਦਿਆਂ ਨਾਲ ਵੀ ਥੋੜਾ, ਹੈਲਪ ਕਰਾਉਣੀ ਚਾਹੀਦੀ ਹੈ ਜੀ
ਇਹ ਤਾਂ ਹੈ, ਹੁਣ ਸ ਕੀ ਕਰੀਏ
ਹਾਂਜੀ-ਹਾਂਜੀ, ਵੈਸੇ ਗੇਮਾਂ ਬਾਰੇ ਕੁਛ, ਹਾਂਜੀ ਦੱਸ ਸਕਦੇ ਹੋ ਤੁਸੀਂ ਮਤਰੀ ਗੇਮਾਂ ਕਿਉਂ ਖੇਡਣੀਆਂ ਜ਼ਰੂਰੀ ਹੈ।
ਗੇਮਾਂ ਸਾਨੂੰ ਫਿਟਨੈਸ ਵਾਸਤੇ ਖੇਲੀਆਂ ਚਾਹੀਦੀਆਂ ਨਾ, ਗੇਮਾਂ ਦਾ ਫਿਟਨੈਸ ਦੇ ਗੇਮ ਦਾ ਤਾਲੁਕ ਫਿਟਨਸ ਨਾਲ ਹੀ ਹੁੰਦਾ ਨਾ
ਹਾਂਜੀ ਹਾਂਜੀ।
ਗੇਮ ਤਾਂ ਖੇਲਦੇ ਤਾਂ ਕਿ ਫਿਟਨੈਸ ਬਣੀ ਰਹੇ
ਹਾਂਜੀ, ਤੁ ਖੇ ਕੋਈ ਵੀ ਖੇਡ ਖੇਡਣ 'ਚ ਆਪਣਾ ਦੇਖੋ ਵੈਸੇ ਉਤਸ਼ਾਹ ਆਪਾਂ ਨੂੰ ਕਿੰਨਾ ਪੈਦਾ ਹੁੰਦਾ ਨਾ, ਜੇਕਰ ਆਪਾਂ ਇੱਕ ਗੇਮ ਖੇਡਦੇ ਹਾਂ ਉਹਨਾਂ ਨੂੰ ਇਸ ਤੋਂ ਇਲਾਵਾ ਆਪਾਂ ਨੂੰ ਐਵੇਂ ਲੱਗਦਾ ਕਿ ਹਾਂਜੀ ਜੇਕਰ ਅਸੀਂ ਇੱਕ ਗੇਮ ਖੇਡ ਸਕਦੇ ਹਾਂ, ਤਾਂ ਅਸੀਂ ਬਾਕੀ ਗੇਮਾਂ ਕਿਉਂ ਨਹੀਂ ਖੇਡ ਸਕਦੇ ਫੇਰ ਉਹਦੇ ਨਾਲ ਉਤਸ਼ਾਹ ਪੈਦਾ ਹੁੰਦਾ ਆਪਣੇ ਮਨ ਦੇ ਅੰਦਰ ਵੀ, ਹਾਂਜੀ ਅਸੀਂ ਸਾਰੀਆਂ ਗੇਮਾਂ ਟਰਾਈ ਕਰੀਏ ਪਰ ਉਹਦੇ ਨਾਲ ਦੇ
ਹੁਣ ਇਹ ਹੈ ਨਾ, ਸਾਰੀ ਗੇਮਾਂ ਬੰਦਾ ਨਹੀ ਟਰਾਈ ਕਰ ਸਕਦਾ ਨਾ ਇੱਕ ਬੰਦਾ ਇੱਕ ਗੇਮ ਨੂੰ ਵੀ ਫੜ ਸਕਦਾ ਨਾ
ਨਹੀਂ ਨਹੀਂ ਫੜ ਤਾਂ ਇੱਕ ਦਿਨ ਸਕਦਾ ਪਰ ਫੇਰ ਵੀ ਉਤਸ਼ਾਹ ਪੈਦਾ ਹੁੰਦਾ, ਜਰੂਰ ਦੇਖੋ ਆਪਾਂ ਉਹ ਗੇਮ ਆਪਾਂ ਨੂੰ ਚੰਗੀ ਤਰ੍ਹਾਂ ਆ ਗਈ ਖੇਡਣੀ ਇਸ ਤੋਂ ਬਾਅਦ ਆਪਾਂ ਨੂੰ ਐਵੇਂ ਹੁੰਦੀ, ਕਿ ਹਾਂਜੀ ਕੋਈ ਨਵੀਂ ਚੀਜ਼ ਸਿੱਖੀਏ
ਨਾ, ਕਿਉਂਕਿ ਫਿਰ ਬੰਦੇ ਨੂੰ ਇਹ ਹੁੰਦਾ ਨਾ ਕਿ ਚਲੋ ਮੈਨੂੰ ਇਹ ਗੇਮ ਆ ਗਈ ਮੇਰੀ ਅਤੇ ਇਹੀ ਗੇਮ ਮੇਨ ਹੈਗੀ ਹੈ। ਮੈਂ ਇਹਨੂੰ ਅੱਗੇ ਤੱਕ ਲੈ ਕੇ ਜਾਵਾਂ ਫੇਰ ਤੇ ਆਪਾਂ ਜੇ ਇੱਦਾਂ ਕਰਾਂਗੇ ਫਿਰ ਤੇ ਦੋਗਲੀ ਗੱਲ ਹੋ ਗਈ ਨਾ, ਲੈ ਸਿੱਖ ਲਈ ਹੁਣ ਅਗਲੀ ਕਰ ਲੈ
ਜਿਵੇਂ ਗ਼ਰੀਬ ਗ਼ਰੀਬ ਘਰ ਦੇ ਜਵਾਕ ਹੁੰਦੇ ਉਹ ਤਾਂ ਦੇਖੋ ਹਨਾ, ਨਾ ਉਹਨਾਂ ਨੂੰ ਚਲੋ ਮਤਲਬ ਕਿ ਨਾ ਹੀ ਕਰਨਾ ਉਹਨਾ ਅਗਰ ਕੋਈ ਪੈਸਾ ਲਾਉਣ ਵਾਲਾ ਹੁੰਦਾ, ਹਨਾ
ਯਾਰ ਉਹਨਾਂ ਵਾਸਤੇ ਉਹਨਾਂ ਵਾਸਤੇ ਹੋਰ ਥੋੜੀ ਬਣੀਆਂ ਰਨਿੰਗ ਵਗੈਰਾ ਕਰੇ ਬੰਦਾ ਫੌਜੀ ਪਰਤੀ ਹੋ ਸਕਦਾ ਹੈ ਹੋਰ ਥੋੜੇ ਕੰਮ ਨੇ, ਇਹ ਵੀ ਗੇਮ ਹੀ ਇੱਕ ਰਨਿੰਗ ਰਨਿੰਗ, ਮਿਲਖਾ ਸਿੰਘ ਤੇ ਸਾਡੇ ਮਿਲਖਾ ਸਿੰਘ ਤੇ ਉਹ ਨੇ ਇੰਨੀ ਵ ਫੋ ਰਿਕਾਰਡ ਬਣਾ ਦਿੱਤਾ ਸੀਗਾ।
ਹਾਂਜੀ ਹਾਂਜੀ।
ਫੇਰ
ਤੁਸੀਂ ਕਿਹੜੀ ਖੇਡ ਖੇਡਦੇ ਹੋ?
ਮੇਰੀ ਬੋਡੀ ਬਿਲਡਿੰਗ
ਠੀਕ ਹੈ ਜੀ।
ਵੈਸੇ ਦੱਸ ਸਕਦੇ ਹੋ ਘਰ ਦੇ ਖਾਣੇ ਵਿੱਚ ਤੇ ਬਾਹਰ ਦੇ ਖਾਣੇ ਵਿੱਚ ਕੀ ਅੰਤਰ ਹੈ?
ਕੀ ਚੀਜ਼
ਮੈਂ ਕਿਹਾ ਇਹ ਦੱਸ ਸਕਦੇ ਹੋ ਕਿ ਘਰ ਦੇ ਖਾਣੇ ਵਿੱਚ ਆਪਾਂ ਨੂੰ ਮਤਲਬ ਕਿ ਕੀ ਉਹਦੇ ਨਾਲ ਆਪਾਂ ਨੂੰ ਫਾਇਦੇ ਆ, ਤੇ ਬਾਹਰ ਦੇ ਖਾਣ ਨਾਲ ਕੀ ਨੁਕਸਾਨ ਨੇ
ਤੇ ਉਹੀ ਤਾਂ ਮੈਂ ਤੁਹਾਨੂੰ ਪੁੱਛਦਾ ਪੈਣਾ ਕਿ ਮਤਲਬ ਬਾਹਰ ਦਾ ਕੀ ਖਾਣਾ ਐਸਾ ਤੁਸੀਂ ਮਤਲਬ, ਜਿਸ ਨੁਕਸਾਨ ਦੱਸਾਂ
ਨਹੀਂ ਨਹੀਂ-
??? ਬਾਹਰ ਬਾਹਰ ਦੇ ਕੁਛ ਅੱਛੇ ਖਾਣੇ ਵੀ ਹੈਲਥੀ ਫੂਡ ਵੀ ਮਿਲਦੇ ਨੇ
ਦੇਖੋ ਵੈਸੇ ਤਾਂ ਜ਼ਿਆਦਾਤਰ ਤਾਂ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈਗਾ ਸਭ ਤੋਂ ਜ਼ਿਆਦਾ ਬ ਬੱਚਿਆਂ ਚੋਂ ਸਭ ਤੋਂ ਜਿਆਦਾ ਖਾਣੇ ਪਸੰਦ ਬੱਚੇ
ਬਾਹਰ ਚੀਜ਼ ਵੀ ਖਾਓ ਬਟ ਹੈਲਥੀ ਖਾਓ, ਇਹ ਨੀ ਕਿ ਓਇਲੀ ਖਾ ਰਹੇ ਹ ਫਾਸਟ ਫੂਡ ਖਾ ਰਹੇ ਹਾਂ ਅੱਛਾ ਚੀਜ਼ ਜੂਸ ਪੀ ਲੋ ਫਰੂਟ ਕੱਟ ਕੇ ਖਾ ਲੋ ਉਹਨੂੰ ਕਹਿ ਕੁਛ ਵੀ ਬਨਵਾਉਣਾ, ਇਹਨੂੰ ਕਿਹਾ ਮਯੋਨੀਸ ਵਗੈਰਾ ਨਾ ਪਾਓ ਇਹ ਚੀਜ਼ਾਂ 'ਚ ਬਾਹਰ ਖਾਓ ਚਾਹੇ ਘਰ ਖਾਓ?? ਸਾਰਾ ਦਿਨ ਗਾਂਦ ਮਰੋਂਦਾ ਪੈਨਚੋ ਹਮ ਇਹ ਨਿੂਡਲਸ, ਤੇ ਮੈਦੇ ਹੈਗੇ ਨੇ ਨਿਰੇ
ਜੀ ਹਾਂਜੀ
ਨੂਡਲ ਤੇ ਮੈਦਾ ਹੈਨੀਂ ਗਾ, ਹਾਂ ਹੂੰ ਹੂੰ, ਹੂੰ, ਹੂੰ ਏ ਤਾਂ ਹੈਗਾ।
ਹਾਂਜੀ-ਹਾਂਜੀ, ਤੇ ਉਹੀ ਜੇਕਰ ਆਪਾਂ ਘਰੇ ਕੋਈ ਵੀ ਦੇਖੋ ਤੁਸੀਂ, ਆਟੇ ਤੋਂ ਆਪਾਂ ਕੋਈ ਵੀ ਚੀਜ਼ ਬਣਾਕੇ ਖਾਲੀਏ ਉਹ ਛੇਤੀ ਗੱਲ ਵੀ ਜਾਂਦੀਏ, ਨਾਲੇ ਉਹਦੇ ਵਿੱਚੋਂ ਆਪਾਂ ਨੂੰ ਤਾਕਤ
ਉਹ ਤੇ ਫਿਰ, ਉਹ ਤੇ ਫਿਰ ਹੈਹੀਏ। ਐਸਾ ਨਈ ਹੈ ਬਾਹਰ ਵੀ ਮਿਲਦੀ ਏ, ਆਟੇ ਦੀ। ਆਟੇ ਚੀਜ਼ ਬਾਹਰਵ, ਬਾਹਰ ਵੀ ਮਿਲਦੀ ਏ। ਬਾਹਰ ਕੁਛ ਥੋੜੀ
ਬਿਲਕੁਲ ਵੀ ਸਹੀ ਨੀ ਹੈਗੀਆ।
ਹੂੰ
ਜਿਵੇਂ ਕਿ ਮੋਮੋ, ਹਾਂਜੀ- ਹਾਂਜੀ ਮੋਮੋਜ, ਬਰਗਰ ਵਗੈਰਾ ਹੋ
ਮੋਮੋਜ, ਆਟੇ'ਚ ਵੀ ਆਂਦੇ ਨੇ।
ਨਈ ਏਦਾਂ, ਤੁਸੀਂ ਨਾ ਹਰ ਇੱਕ ਗਲ'ਚ ਕਰ ਰਹੇ ਓ ਮੈਨੂੰ, 'ਮੈਂ' ਵੈਸੇ ਗੱਲ ਦੱਸ ਰਹੀ ਹਾਂ ਤੁਹਾਨੂੰ, ਵੀ ਹਰੇ ਮਤਲਬ ਕਿ ਜ਼ਿਆਦਾਤਰ ਲੋਕ ਇਵੇਂ ਪੀਜ਼ਾ ਖਾਣਾ ਪਸੰਦ ਕਰਦਾ, ਜਿਹਦੇ ਬਾਰੇ ਆਪਾਂ ਨੂੰ ਪਤਾ ਨੀ ਹੁੰਦਾ ਵੀ ਉਹ ਕਿਵੇਂ
ਆਂਦੇ ਨੇ
ਹਾਂਜੀ-ਹਾਂਜੀ ਆਉਂਦੇ ਤਾਂ ਹੈ ਪਰ, ਉਹ ਥੋੜਾ ਖਾਣ ਦਾ ਤਰੀਕਾ ਹੁੰਦਾ ਨਾ ਵੱਖਰਾ-ਵੱਖਰਾ ਕਿਹੜੀਆਂ ਨੇ, ਕਿਵੇਂ ਖਾਣਾ ਕਿਵੇਂ-ਕਿਵੇਂ ਖਾਣਾ
ਸੋਚਣਾ ਮਨੂੰ ਪਤਾ, ਮੈਂ ਖਾਣਾ ਈ ਏ, ਮੈਂ ਖਾਣੇ
ਹਾਂਜੀ, ਹਾਂਜੀ-ਹਾਂਜੀ ਇਹ ਤਾਂ ਹੈ। ਪਰ ਆਪਾਂ ਨੂੰ ਐਵੀ ਨੀ ਨਾ, ਪਤਾ ਹੁੰਦਾ ਨਹੀ-ਨਹੀ, ਪ੍ਹੜਾਈ ਚਲ ਰਹੀ ਏ। ਖਾਸਕਰ ਰੇਹੜੀਆਂ, ਰੇਹੜੀਆਂ ਦੇ ਉੱਪਰ ਤਾਂ ਬਹੁਤ ਜ਼ਿਆਦਾ, ਦੇਖਿਆ ਈ ਆ, ਤੁਸੀ।
ਰੇਹਡੀਆਂ ਦਾ ਨੀ ਖਾਓ, ਰੇਹਡੀਆਂ ਦਾ ਤਾਂ ਬੇਕਾਰ ਹੁੰਦਾ।
ਪਰ, ਅੱਜ-ਕੱਲ ਦੇ ਲੋਕ ਹੀ ਰੇੜੀਆਂ ਤੇ ਖਾ ਰਹੇ ਨੇ, ਕੁਛ ਕ‌ ਲੋਕ ਨੇ ਜਿਹੜੇ ਕਿ
ਕੈਫੇ'ਚ ਬਹਿਕੇ ਖਾਓ, ਅੱਛੀ ਬਣਾਉਂਦੇ ਨੇ, ਅੱਛੀ ਜਗ੍ਹਾ ਜਾਓ।
ਕੁੁਛ ਕ ਲੋਕ ਨੇ ਵੈਸੇ, ਜੋ ਕੈਫੇ'ਚ ਬਹਿਕੇ ਖਾਂਦੇ ਨੇ ਪਰ ਕੁੱਝ ਕ ਲੋਕ ਨੇ ਐਵੇਂ ਦੇ, ਜੋ ਕਿ ਬਾਹਰ ਖਾਂਦੇ ਨੇ, ਪਰ ਉਹ ਇਹਨਾਂ ਦੀ ਸਿਹਤ ਲਈ ਬਿਲਕੁਲ ਵੀ ਵਧੀਆ ਨੀ ਹੈਗਾ, ਹਾਂਜੀ-ਹਾਂਜੀ। ਹਾਂਜੀ-ਹਾਂਜੀ। ਹਾਂਜੀ-ਹਾਂਜੀ, ਤੇ ਪਰ ਉਹਦੇ ਕਰਕੇ 'ਮੈਂ'ਉਹੀ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਨਾ
ਹੁਣ ਮੈਂ ਵੀ ਤੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਨਾ, ਕਿ ਮਤਲਬ ਕਿ ਅੱਛੀ ਜਗ੍ਹਾ ਜਾ ਬਹਿਕੇ ਖਾਓ, ਕਿ ਜੇ ਓਹ ਅੱਛਾ- ਅੱਛਾ ਚੀਜ਼ ਤੁਹਾਨੂੰ ਦੇਣਗੀਆਂ, ਜਿਦਾਂ ਮੈਕਡੋਨਲ ਹੋਗਿਆ। ਅੱਛਾ, ਪੀਜ਼ਾ ਹਟ ਹੋਗਿਆ ਇਹ ਤੁਹਾਨੂੰ ਵਧੀਆ ਚੀਜ਼ਾਂ ਦੇਣਗੀਆਂ।
ਹਾਂਜੀ-ਹਾਂਜੀ।
ਇਹਨਾਂ ਨੂੰ ਕਿ, ਇਹਨਾਂ ਦੀ ਬ੍ਰ ਫਰੈਂਚਾਈਜ਼ ਆ ਨਾ ਇਹਨਾਂ ਨੂੰ ਪਤਾ ਕਿ ਜੇ ਇੱਕ ਮਾੜਾ ਜਿਹਾ ਗਲਤ ਕੀਤਾ, ਤੇ ਸਾਡੀ ਫਰੈਂਚਾਈਜ਼ੀ ਬੰਦ ਹੋ ਜਾਏਗੀ
ਹਾਂਜੀ-ਹਾਂਜੀ।
ਹੂੰ
ਪਰ ਵੇਖੋ ਉਹਦੇ ਮੁਕਾਬਲੇ ਜੇਕਰ ਆਪਾਂ, ਅਂ ਹਰੇਕ ਚੀਜ਼ ਘਰੇ ਬਣਾਕੇ ਖਾਈਏ, ਤਾਂ ਨਈ ਸਹੀ।
ਹਾਂ, ਉਹ ਵੀ ਸਹੀ ਐ।
ਹਾਂਜੀ-ਹਾਂਜੀ, ਕਿਉਂਕਿ ਦੇਖੋ ਘਰੇ ਆਪਾਂ ਹਰੇਕ ਚੀਜ਼ ਸਾਫ਼-ਸੁਥ ਸੁਥਰੇ ਤਰੀਕੇ ਨਾਲ ਬਣਾਉਂਨੇ
ਹੁਣ ਤੁਸੀਂ ਕਹਿ ਰਹੇ ਹੋ ਅੱਜ ਕਲ ਦੇ ਨਿਆਣੇ, ਬਾਹਰ ਖਾਂਦੇ ਨੇ ਤੇ ਘਰ ਕਿੱਥੋ ਬਣਾ ਲੈਣਗੇ ਅਗਲੇ, ਜੇ ਬਾਹਰ ਖਾਂਦੇ ਨੇ।
ਹਾਂਜੀ-ਹਾਂਜੀ। ਹਾਂਜੀ, ਪਰ ਦੇਖੋ ਅੱਜ-ਕੱਲ ਦੇ ਨਿਆਣਿਆਂ ਨੂੰ ਸਭ ਤੋਂ ਵੱਡੀ ਗ਼ਲਤੀ ਦਾ ਮਾ ਪ ਤੇ ਉਹਦੀ ਵੀ ਹਨਾਂ! ਕਿਉਂਕਿ ਉਹ ਦੇਖੋ ਜੋ ਵੀ ਚਲੋ ਨਿਆਣੇ ਕੋਈ ਚੀਜ਼ ਮੰਗਦੇ ਪਏ ਆ ਉਹਨਾਂ ਨੂੰ ਘਰੇ ਬਣਾ ਕੇ ਦੇਣ ਓਹ।
ਮਾਂ ਪਿਓ ਤੇ, ਮਾਂ ਪਿਓ ਤੇ ਸਹੀ ਨੇਂ ਵਿਚਾਰੇ ਮਾਂ ਪਿਓ ਕੀ ਕਰਨ। ਉਹਦਾ ਚਾਹੀ ਹੁਣ ਬੱਚਿਆਂ ਨੂੰ ਉਹਦਾ ਬੱਚਿਆਂ ਨੂੰ ਸਮਝਣਾ ਚਾਹੀਦਾ ਨਾਂ ਕਿ ਮੈਂ ਮੈਂ ਗਲਤ ਕਰ ਰਿਹਾ।
ਹਾਂਜੀ ਹਾਂਜੀ।
ਹਂ
ਪਰ ਬੱਚੇ ਨੂੰ ਕਈ ਵਾਰ ਦੇਖੋ ਛੋਟੇ ਬੱਚਿਆਂ ਨੂੰ ਨਈਂ ਪਤਾ ਹੁੰਦਾ ਉਸ ਚੀਜ਼ ਬਾਰੇ ਪਰ ਫੇਰ ਵੀ ਉਹਦੇ ਲਈ ਅਪ
ਅੱਜ-ਕੱਲ੍ਹ ਤੇ ਛੋਟੇ ਬੱਚੇ ਨੂੰ ਸਬ ਤੋਂ ਜ਼ਿਆਦਾ ਪਤਾ ਲੱਗ ਜਾਂਦਾ, ਫੋਨ ਚਲਾਣਾ ਆਵੇ ਛੋਟੇ ਬੱਚੇ ਨੂੰ ਗੱਲ ਨੀਂ ਕਰਨੀ ਆਂਦੀ। ਅੱਜ-ਕੱਲ੍ਹ ਛੋਟੇ ਬੱਚੇ ਨੂੰ ਫੋਨ ਫੜਾ ਦੋ, ਉਹ ਸਭ ਕੁਛ ਖੋਲਦੇਗਾ ਏਵੇਂ ਈ ਇੰਸਟਾਗ੍ਰਾਮ ਵੀ ਖੋਲ ਦੇਗਾ, ਫੇਸਬੁੱਕ ਵੀ ਖੋਲ ਦੇਗਾ, ਔ ਰੀਲਾਂ ਵੀ ਦੇਖਦਾ ਰਹੇਗਾ ਸਮਝਦਾ ਰਹੇਗਾ।
ਪਰ ਉਹ ਸਾਰੀ ਆਪਣੀ ਗ਼ਲਤੀ ਆ ਨਾਂ ਜੇਕਰ ਆਪਾਂ ਉਹਨਾਂ ਨੂੰ ਫੋਨ ਦੇਖ ਰਹੇ ਦੇ ਰਹੇ ਆਂ ਤਾਂ ਕਰਕੇ
ਹੁਣ ਅਗਲੇ ਫੇ ਅਗੋਂ ਕਹਿਣਗੇ ਅਗਲੇ ਰੋਂਦਾ ਫੇਰ ਜੇ ਨਾਂ ਫੋਨ ਦੋ। ਫੇਰ ਉਹ ਰੋ-ਰੋ ਕੇ ਬੁਰਾ ਹਾਲ ਕਰੇਗਾ ਕੀ ਕਰੀਏ ਫੇਰ ਦੱਸੋ?
ਹਾਂਜੀ ਹਾਂਜੀ, ਇਹ ਤਾਂ ਹੈਂ ਪਰ ਅੱਜ-ਕਲ੍ਹ ਦੇ ਬੱਚੇ ਜਿੱਦੀ ਵੀ ਬਹੁਤ ਨੇਂ। ਹਾਂਜੀ ਹਾਂਜੀ। ਕਿਉਂਕਿ ਜੋ ਕੁਝ ਉਹ ਫੋਨਾਂ ਦੇ ਅੰਦਰ ਦੇਖਦੇ ਆ ਨਾਂ ਬਾਅਦ ਚ ਉਹ ਸਮਝਦੇ ਕਿ ਹਾਂਜੀ ਅਸੀਂ ਉਹੀ ਕੰਮ ਕਰੀਏ, ਜੋ ਅਸੀਂ ਦੇਖ ਰਹੇ ਆਂ।
ਇਹ ਤੇ ਹੈ।
ਹਾਂਜੀ ਹਾਂਜੀ। ਹੋਰ ਤੁਸੀਂ ਅਖ਼ਬਾਰ ਵਗੈਰਾ ਪੜ੍ਹਦੇ ਔਂ?
ਮੈਂ ਨਿਊਜ਼ ਪੜਦਾਂ।
ਠੀਕ ਹੈ ਜੀ।
ਤੇ ਅਖਬਾਰ, ਨਿਊਜ਼ ਇੱਕ ਈ ਤੇ ਹੁੰਦਾ ਐ।
ਹਾਂਜੀ।
ਹਂ ਤੇ ਆਂ ਤੁਸੀਂ ਪੜ੍ਹਦੇ ਔਂ।
ਨਈਂ ਮੈਂ ਕਈ ਵਾਰ, ਜਦੋਂ ਕੁਛ ਪੜ੍ਹਨਾ ਹੁੰਦਾ ਮਤਲਬ ਕਿ ਜ਼ਿਆਦਾਤਰ ਮੈਨੂੰ ਇਤਿਹਾਸ ਬਾਰੇ ਪੜ੍ਹਨਾ ਵਧੀਆ ਲੱਗਦਾ ਉਹ ਮੈਂ ਫੋਨ ਦੇ ਉੱਪਰ ਸਰਚ ਕਰ ਲੈਣੀ ਆਂ।
ਤੁਹਾਨੂੰ ਰੋਜ਼ ਪੜ੍ਹਨਾ ਚਾਈਦਾ, ਫੇਰ ਤੇ ਤੁਹਾਨੂੰ।
ਨਈਂ ਨਈਂ, ਮੈਂ ਮਤਲਬ ਕਿ ਫੋਨ ਦੇ ਉੱਪਰ ਸਰਚ ਕਰ ਸਾਡੇ ਪਿੰਡਾਂ ਵਿੱਚ ਨਾਂ ਅਖਬਾਰ ਵਗੈਰਾ ਘੱਟ ਦਿਨ ਹੁੰਦੇ ਆਗੇ।
ਫੇਰ ਹੁਣ ਜਿਹੜੇ ਅਖ਼ਬਾਰ ਵਾਲੇ, ਹੈਂ? ਅੱਛਾ।
ਮਤਲਬ ਕੀ ਹਾਂਜੀ ਹਾਂਜੀ, ਕਿਉਂਕਿ ਇਹ ਚੀਜ਼ ਸ਼ਹਿਰਾਂ ਚ ਜ਼ਿਆਦਾ ਹੁੰਦੀ ਐ ਨਾਂ ਅਖਬਾਰ ਵਗੈਰਾ ਲਗ ਗੇ ਹੁੰਦੇ ਆ ਪਰ ਪਿੰਡਾਂ ਵਿੱਚ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈਗੀ। ਹਾਂਜੀ, ਹਾਂਜੀ। ਤਾਂ ਕਰਕੇ ਦੇਖੋ ਅੱਜ-ਕੱਲ ਤਾਂ ਫੋਨ ਦੇ ਉੱਪਰ ਹਰ ਇੱਕ ਚੀਜ਼ ਅਪਲੋਡ ਕੀਤੀ ਹੁੰਦੀ ਆ ਨਾਂ। ਫੋਨ ਦੇ ਉੱਪਰ ਸਰਚ ਕਰੋ ਜੀ ਮਿੰਟ ਚ ਹਰੇਕ ਚੀਜ਼ ਸਾਹਮਣੇ ਖੁੱਲ ਜਾਂਦੀ ਆ।
ਮਰਜੀ
ਹਾਂਜੀ ਹਾਂਜੀ।
ਅੱਜ-ਕੱਲ੍ਹ ਤੇ ਅਦਾਂ ਕੰਮ ਫੋਨ ਨੇਂ ਸਾਂਭਿਆ ਸਾਰਾ।
ਹਾਂਜੀ ਹਾਂਜੀ।
ਹੁਣੀ ਮਹੀਨੇ ਵਾਸਤੇ ਫੋਨ ਬੰਦ ਹੋ ਜੇ ਨਾਂ ਤੇ ਲੋਕੀ ਮਰ ਪੈਣਗੇ, ਮੈਂ ਕਿਹਾ ਮਹੀਨੇ ਵਾਸਤੇ ਅਗਰ ਫੋਨ ਬੰਦ ਹੋ ਜੇ ਨਾਂ ਲ ਲੋਕੀ
ਹਾਂਜੀ ਹਾਂਜੀ, ਲੋਕਾਂ ਦਾ ਜੀਣਾ ਦੁੱਭਰ ਹੋ ਜਾਊਗਾ ਹਾਂਜੀ ਹਾਂਜੀ।
ਹਂ।
ਹੋਰ ਦਸੋ?
ਹੋਰ ਸੁਣਾਓ ਤੁਸੀਂ?
ਬਸ ਵਧੀਆ ਤੁਸੀਂ ਦੱਸੋ? ਹਾਂਜੀ ਹਾਂਜੀ।
ਕੀ ਬਣਾਇਆ ਸੀ ਅੱਜ
ਅੱਜ ਅਸੀਂ ਬਣਾਈ ਸੀ ਆਲੂਆਂ ਦੀ ਸਬਜ਼ੀ
ਆਲੂ ਗੋਭੀ
ਨਹੀਂ ਨਹੀਂ ਆਲੂਆਂ ਦੀ ਸਬਜ਼ੀ
ਫੇਰ
ਚਲੋ ਠੀਕ ਹੈ ਜੀ ਮੈਂ ਤੁਹਾਡੇ ਨਾਲ ਕੱਲ ਗੱਲ ਕਰਦੀ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ ਸਤਿ ਸ਼੍ਰੀ ਅਕਾਲ ਜੀ ਓਕੇ ਜੀ।